ਹੈਲੋ, ਹੈਲੋ, 'ਸਤਿ ਸ਼੍ਰੀ ਅਕਾਲ' ਵੀਰ ਜੀ, ਹੋਰ ਕਿਵੇਂ ਓ?
ਵਧੀਆ ਵੀਰ ਜੀ, ਤੁਸੀਂ ਸੁਣਾਓ?
ਵਧੀਆ- ਵਧੀਆ ਜੀ, ਹਾਂਜੀ- ਹਾਂਜੀ ਸਭ ਵਧੀਆ ਜੀ ਵਧੀਆ, ਤੁਸੀਂ ਦੱਸੋ? ਸੋਡੇ ਘਰ ਸਭ ਕਿਵੇਂ ਨੇ?
ਹਾਂਜੀ, ਵਧੀਆ ਵੀਰ ਜੀ ਮੈਨੂੰ ਇੱਕ- ਦੋ ਕੰਮ ਸੀ ਤੁਹਾਡੇ ਨਾਲ, ਮੈਂ ਕਿਹਾ ਅੱਜ ਤੁਹਾਨੂੰ ਕੋਲ ਕਰ ਲਾਂ।
ਹਾਂਜੀ- ਹਾਂਜੀ, ਹਾਂਜੀ ਆਓ ਜੀ ਵਧਿਆ ਕੀਤਾ।
ਦੇਖੋ ਵੀਰ ਜੀ ਮੈਂ ਨਾ, ਸਾਡੇ ਇੱਥੋਂ ਨਾ, ਬੜੀ ਸੰਗਤ ਨਾ, 'ਹਜ਼ੂਰ ਸਾਹਿਬ'
ਹਾਂਜੀ- ਹਾਂਜੀ।
ਜਾਦੇਂ ਨੇ ਗੁਰਦੁਆਰਾ।
ਹਾਂਜੀ -ਹਾਂਜੀ।
ਤੇ ਅਸੀਂ ਹੁਣ ਮੇਰੀ ਇੱਧਰ ਨਾ, ਅਸੀਂ ਹੁਣੇ ਸ਼ਿਫਟ ਹੋਏ ਹਾਂ, ਥੋੜੇ ਦਿਨ ਪਹਿਲੇ, ਤੁਹਾਡੇ ਏਰੀਏ 'ਚ'। ਤੇ ਮੈਨੂੰ ਨਾ ਦੇਖੋ ਇੰਨਾ ਪਤਾ ਵੀ ਨਹੀਂ ਕਿ ਕੌਣ, ਕੌਣ ਕਿੱਥੇ ਰਹਿੰਦੇ ਆ ਹਨਾ, ਜਾਣ- ਪਹਿਚਾਣ ਵੀ ਨਹੀਂ ਹੈਗੀ। ਤਾਂ ਮੈਂ ਪੁੱਛਣਾ ਸੀਗਾ ਜਿਵੇਂ 'ਹਜ਼ੂਰ ਸਾਹਿਬ' ਜਾਂਦੇ ਆ ਤੇ ਉੱਧਰ ਉਹਦਾ ਕੀ ਹਿਸਾਬ ਹੈ, ਮਤਲਬ ਕਿੰਨੇ ਦਿਨ ਲੱਗਦੇ ਨੇ ਜਾਂਦੇ ਹੋਏ? ਮਤਲਬ, ਜਿਵੇਂ ਟਿਕਟ ਵਗੈਰਾ ਕਦੋਂ ਬੁੱਕ ਹੁੰਦੀਆਂ ਨੇ?
ਐਂ ਬਸ, ਟਿਕਟ ਦੋ ਮਹੀਨੇ ਪਹਿਲੇ ਬੁੱਕ ਕਰਾਣੀ ਪੈਂਦੀ ਹੈ।
ਅੱਛਾ, ਮੰਨ ਲਓ ਜਿੱਦਾਂ ਹੁਣ, ਨੌਂ ਨਵੰਬਰ ਦੀ ਦੀਵਾਲੀ ਹੈਗੀ ਏ, ਠੀਕ ਹੈ। ਅਤੇ ਅਸੀਂ ਨਾ ਦਿਵਾਲੀ ਤੋਂ ਪਹਿਲੇ ਜਾਣਾ ਆ ਪੰਜ ਤਰੀਕ ਨੂੰ। ਠੀਕ ਏ, ਤੇ ਉਸ ਦੇ ਅਕੋਡਿੰਗ ਤੁਸੀਂ ਇਹ ਦੱਸੋ ਮੈਨੂੰ? ਮਤਲਬ, ਕਿ ਸਾਨੂੰ ਜੁਲਾਈ 'ਚ' ਟਿਕਟ ਕਰਵਾਉਣੀ ਪਏਗੀ, ਜਾਂ ਅਗਸਤ 'ਚ' ਟਿਕਟ ਕਰਾਉਣੀ ਪਏਗੀ।
ਇਹ ਤੁਹਾਨੂੰ, ਅਹ ਨਵੰਬਰ ਹੀ ਜਾਣਾ ਨਾ।
ਹਾਂਜੀ- ਹਾਂਜੀ। ਹਾਂਜੀ ਵੀਰ ਜੀ।
ਅ ਰੋਟੀ ਕੀ
ਅੱਛਾ, ਅਤੇ ਵੀਰ ਜੀ ਜਿਵੇਂ, ਕਿੰਨੇ ਦਿਨ ਲੱਗਦੇ ਨੇ ਜਾਂਦੇ।
ਅਹ ਇੱਕ ਦਿਨ ਲੱਗ ਜਾਂਦਾ ਪੂਰਾ, ਅ ਤੁਹਾਡੇ ਸਤਾਈ ਤੌ ਅਠਾਈ ਘੰਟੇ ਲ
ਅੱਛਾ -ਅੱਛਾ ਮੰਨ ਲਓ, ਜਿੱਦਾਂ ਹੁਣ ਅਸੀਂ ਪੰਜ ਤਰੀਕ ਨੂੰ ਜਾਵਾਂਗੇ, ਤੇ ਆਪਾਂ ਛੇ ਤਰੀਕ ਪਹੁੰਚਾਂਗੇ ਨਾ ਸ਼ਾਮੀ।
ਹਾਂਜੀ- ਹਾਂਜੀ।
ਹਾਂਜੀ, ਅਤੇ ਜਿਵੇਂ ਵੀਰ ਜੀ ਉੱਥੇ ਰੂਮਸ ਵਗੈਰਾ ਮਿਲ ਜਾਂਦੇ ਨੇ।
ਹਾਂਜੀ- ਹਾਂਜੀ, ਮਿਲ ਜਾਂਦੇ ਨੇ।
ਅੱਛਾ, ਅਤੇ ਮਤਲਬ ਕੋਈ ਦਿੱਕਤ ਨਹੀਂ ਹੈ ਨਾ ਰੂਮ ਵਗੈਰਾ ਦੀ।
ਨਾ- ਨਾ ਉਹਥੇ ਸਰਾਂ ਬਣੀ ਹੋਈ ਐ, ਗੁਰਦੁਆਰੇ ਇੱਧਰ। ਕਦੇ ਨੋਨਵੈਜ ਵੀ ਮਿਲ ਜਾਂਦੇ ਨੇ।
ਹਾਂਜੀ ਅਤੇ ਵੀਰ ਜੀ ਮੈਂ ਨਾ ਇੱਕ ਦੋ ਵੀਡੀਓਜ਼ ਵੇਖੀਆਂ ਸੀਗੀਆਂ ਰੀਲਸ ਤੇ ਉਹਦੇ ਤੇ ਦਿਖਾ ਸੀ ਬਈ ਉੱਥੇ ਗਾਗਰ ਜੀ ਦੀ ਸੇਵਾ ਹੁੰਦੀ ਸਵੇਰੇ ਅੰਮ੍ਰਿਤ ਵੇਲੇ ਅਤੇ ਉੱਧਰ ਆਪਣਾ ਕੀ ਕਹਿੰਦੇ ਹੈ ਬਾਬਾ ਨਿਧਾਨ ਸਿੰਘ ਜੀ ਦਾ ਗੁਰਦੁਆਰਾ ਏ ਉੱ ਉੱਥੇ ਦੇਸੀ ਘਿਓ ਦਾ ਲੰਗਰ ਚੱਲਦਾ ਹੈ ਇਹ ਸਭ ਵੀਰ ਜੀ ਸੱਚ ਹੈ।
ਹਾਂਜੀ-ਹਾਂਜੀ, ਸਹੀ ਗੱਲ ਹੈ ਸੱਚ ਹੈ।
ਅੱਛਾ-ਅੱਛਾ ਅਤੇ ਇੱਕ ਵੀਰ ਜੀ ਮੈਂ ਇਹ ਦੇਖਿਆ ਸੀ ਵੀ ਉੱਥੇ ਨਾ ਸਿੱਖੀ ਬਹੁਤ ਹੈ ਮਤਲਬ ਜਿੱਦਾਂ ਸਾਡੇ ਇੱਥੇ ਲੋਕ ਆਪਣਾ ਦਾੜੀ ਵਗੈਰਾ ਕੱ ਟ ਕਰਾ ਲੈਂਦੇ ਨੇ ਹੈ ਨਾ ਟੋਪੀਆਂ ਪਾ ਲੈਂਦੇ ਨੇ ਲੇਕਿਨ ਦੇਖਿਆ ਜਾਏ ਤਾਂ ਮੈਂ ਉੱਧਰ ਦੀ ਤਾਂ ਸਿੱਖੀ ਬਹੁਤ ਕੱਟੜ ਏ ਹੈ ਨਾ।
ਹਾਂਜੀ- ਹਾਂਜੀ ਬਹੁਟ ਕੱਟੜ ਹੈ ਜੀ, ਉੱਥੇ ਦੇ ਉੱਥੇ ਦੇ ਗੁਰੂਦੁਆਰੇ ਲਾਵਾਂਗੇ ਨਹੀਂ।
ਅੱਛਾ-ਅੱਛਾ ਹਾਂਜੀ ਅਤੇ ਮੈਂ ਪੁੱਛਣਾ ਸੀਗਾ ਵੀਰ ਜੀ ਜਿਵੇਂ ਹੁਣ ਉੱਧਰ ਆਪਾਂ ਜਾਵਾਂਗੇ ਹਜ਼ੂਰ ਸਾਹਿਬ ਅਤੇ ਤੁਸੀਂ ਸਾਡੇ ਨਾਲ ਚੱਲੋਗੇ ਵੀਰ ਜੀ?
ਹਾਂਜੀ-ਹਾਂਜੀ ਚੱਲ ਲਾਂਗੇ ਕੋਈ ਗੱਲ ਨਹੀਂ ਤੁਹਾਡੇ ਨਾਲ।
ਹਾਂਜੀ ਅਤੇ ਜਿਵੇਂ ਮੈਂ ਪੁੱਛਣਾ ਸੀ ਵੀਰ ਜੀ ਜਿਵੇਂ ਉੱਥੇ ਆਪਣਾ ਇੱਕ ਗੁਰਦੁਆਰਾ ਸੀਗਾ ਗੁਰੂ ਨਾਨਕ ਦੇਵ ਜੀ ਦਾ ਨਾਨਕ ਚੀਰਾ ਸਾਹਿਬ ਹੈ ਨਾ।
ਹਾਂਜੀ- ਹਾਂਜੀ -ਹਾਂਜੀ
ਮੈਂ ਜਿੱਥੋਂ ਤੱਕ ਵੀਰ ਜੀ ਮੈਨੂੰ ਪਤਾ ਹੈ ਉੱਧਰ ਦਾ ਇਹੀ ਇਤਿਹਾਸ ਹੈ ਨਾ ਕਿ ਬਾਬਾ ਜੀ ਨੇ ਆਪਣਾ ਪੰਜੇ ਨਾਲ ਉੱਥੇ ਪੰਜਾ ਮਾਰਿਆ ਸੀਗਾ ਅਤੇ ਉੱਥੇ ਜਲ ਨਹੀਂ ਸੀ ਆਉਂਦਾ। ਅਤੇ ਫਿਰ ਹੁਣ ਉੱਥੇ ਦੇਖੋ ਜਲ ਦੀ ਕਮੀ ਨਹੀਂ ਹੈ ਸਾਰਾ ਜਿਹੜਾ ਮਹਾਰਾਸ਼ਟਰ ਦਾ ਜਲ ਉਹੀ ਉੱਥੋਂ ਹੀ ਆਉਂਦਾ ਆਂ।
ਹਾਂਜੀ-ਹਾਂਜੀ, ਸਹੀ ਗੱਲ ਹੈ।
ਹਨਾ, ਦੇਖੋ ਪਤਾ ਮੈਂ ਨਾ ਕਦੀ ਕਿਆ ਨਹੀਂ ਪਰ ਦੇਖੋ ਜਿਸ ਚੀਜ਼ ਬਾਰੇ ਮੈਂ ਸੋਚਾ ਨਾ ਫਿਰ ਮੇਰੀ ਮਤਬ ਮਤਲਬ ਸੋਚ ਇੱਦਾਂ ਦੀ ਹੈ ਕਿ ਮੈਂ ਨਾ ਉਹਨੂੰ ਐਨਾਲਾਈਜ਼ ਕਰਨਾ ਪੂਰਾ ਕੀ ਕੀ ਚੀਜ਼ ਹੈ ਕਿਵੇਂ ਆ ਕਿ ਉਥੋਂਵਾਂ ਹੈ ਨਾ ਹੁਣ ਇਸ ਕਰਕੇ ਮੈਨੂੰ ਸੀਗਾ ਮੈਂ ਕਿਹਾ ਦੇਖੋ ਹੁਣ ਮੈਂ ਹਜ਼ੂਰ ਸਾਹਿਬ ਤਾਂ ਇਸ ਵਾਰ ਜਾਣਾ ਹੀ ਜਾਣਾ ਤੇ ਮੈਂ ਕਿਹਾ ਚੱਲ ਮੈਂ ਪੁ ਪੁੱਛਾਂ ਭਾਅ ਜੀ ਨੂੰ ਬਈ ਭਾਜੀ ਹੁਣੀ ਨਾਲ ਚੱਲ ਲੈਣ ਤੁਹਾਡੀ ਫੈਮਿਲੀ ਹੋ ਜਾਵੇਗੀ। ਸਾਡੀ ਫੈਮਿਲੀ ਹੋ ਜਾਏਗੀ ਹੈ ਨਾ। ਹੈ ਨਾ ਅਤੇ ਵੀਰ ਜੀ ਜਿਵੇਂ ਉੱਥੇ ਲੋਕ ਲੋਕਲ ਗੁਰਦੁਆਰੇ ਵੀ ਨੇ ਮੇਰੇ ਖਿਆਲ ਪੰਦਰਾਂ ਸੋਲ੍ਹਾਂ ਗੁਰਦੁਆਰੇ ਨੇ ਲੋਕਲ।
ਹਾਂਜੀ-ਹਾਂਜੀ ਉੱਥੇ ਪੰਦਰਾਂ ਲੋਕਲ ਗੁਰਦੁਆਰੇ ਨੇ, ਤੇ ਤੁਹਾਨੂੰ ਲੈ ਜਾਣਗੇ ਅਹ ਡੇਢ ਸੌ ਰੁਪਏ ਲੈਣਗੇ ਤੁਹਾਡੇ ਕੋਲੋਂ ਪਰ ਬੰਦਾ ਲੋਕਲ।
ਅੱਛਾ-ਅੱਛਾ ਅਤੇ ਜਿਵੇਂ ਮੰਨ ਲਓ ਵੀਰ ਜੀ ਲੋਕਲ ਗੁਰਦੁਆਰੇ ਤਾਂ ਆਪਾਂ ਇੱਕ ਦਿਨ 'ਚ ਹੋ ਆਵਾਂਗੇ ਹੈ ਨਾ। ਪਰ ਮੇਰਾ ਦਿਲ ਸੀਗਾ ਜਿਹੜਾ ਉਹ ਨਾਨਕ ਝੀਰਾ ਸਾਹਿਬ ਹੈ ਨਾ ਮੈਂ ਸਰਚ ਕੀਤਾ ਸੀ। ਉਹ ਹਜ਼ੂਰ ਸਾਹਿਬ ਤੋਂ ਤਿੰਨ ਸੌ ਕਿਲੋਮੀਟਰ ਏ। ਤਾਂ ਮੇਰਾ ਦਿਲ ਸੀਗਾ ਕਿ ਵੀਰ ਜੀ ਅਸੀਂ ਨਾ ਇੱਕ ਰਾਤ ਉੱਥੇ ਰਹਾਂਗੇ।
ਅੱਛਾ ਜੀ, ਠੀਕ ਹੈ -ਠੀਕ ਹੈ ਇਹ ਵਧੀਆ ਗੱਲ ਐ।
ਕਿਉਂਕਿ ਮੈਂ ਨਾ ਮੇਰਾ ਮਨ ਸੀ ਮੈਨੂੰ ਸੀ ਬਈ ਦੇਖੋ ਆਪਾਂ ਇੰਨੀ ਦੂਰ ਜਾਣਾ। ਦੋ ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰਕੇ ਅਤੇ ਫਿਰ ਅਸੀਂ ਦੇਖੋ ਹੱਥ ਲਾਉਣ ਥੋੜ੍ਹੀ ਜਾਣਾ ਮੰਨ ਲਓ ਅਸੀਂ ਚਾਰ ਦਿਨ ਵੀ ਹਜ਼ੂਰ ਸਾਹਿਬ ਰਹਿੰਦੇ ਆਂ ਚਾਰ ਦਿਨ ਲਾ ਲੋ ਪੰਜ ਦਿਨ ਲਾ ਲਓ। ਤੇ ਉਹਨਾਂ ਵਿੱਚੋਂ ਅਸੀਂ ਦੋ ਦਿਨ ਕਰਨਾਟਕ ਰਵਾਂਗੇ ਗੁਰੂ ਨਾਨਕ ਚੀਰਾ ਸਾਹਿਬ। ਹੈਨਾ ਹਾਂਜੀ ਤੇ ਆਪਾਂ ਇੱਕ ਕੰਮ ਕਰਾਂਗੇ ਆਪਾਂ ਨਾਂ ਬਾਏ ਬੱਸ ਨੀ ਜਾਵਾਂਗੇ। ਜਾਂ ਬਾਏ ਕਾਰ ਨਹੀਂ ਜਾਵਾਂਗੇ ਮੈਂ ਸਰਚ ਕੀਤਾ ਉੱਥੋਂ ਦੀ ਨਾ ਸਵੇਰੇ ਪੰਜ ਵਜੇ ਟ੍ਰਰੇਨ ਜਾਂਦੀ ਏ। ਨੰਦੇੜ ਤੋਂ ਕਰਨਾਟਕਾ ਵਿਦਰ ਤੇ ਆਪਾਂ ਟ੍ਰੇਨ ਤੇ ਚੱਲਾਂਗੇ। ਜਿਹਦੇ ਕਰਕੇ ਨਾ ਸਾਡੇ ਥੋੜੇ ਪੈਸੇ ਵੀ ਘੱਟ ਲੱਗਣਗੇ ਦੇਖੋ ਹੁਣ ਬਸ ਕਰਕੇ ਜਾਵਾਂਗੇ ਹੁਣ ਉਹਨਾਂ ਨੇ ਰਾਤ ਦਾ ਸਟੇਅ ਕਰਨਗੇ ਸਾਡੇ ਨਾਲ ਹੈ ਨਾ। ਫਿਰ ਉਹ ਉਹਦੇ ਵੀ ਚਾਰਜਿਸ ਲੈਣਗੇ ਨਾਈਟ ਦੇ ਫਿਰ ਦੇਖੋ ਟਿਕਟ ਪਰ ਪਰਸਨ ਆਣ ਜਾਣ ਦੋਨੋਂ ਲੈਣਗੇ ਇਸ ਕਰਕੇ ਅਸੀਂ ਇੱਦਾਂ ਕਰਾਂਗੇ ਆਪਾ ਟਰੇਨ ਤੇ ਚੱਲਾਂਗੇ। ਫਿਰ ਸਾਨੂੰ ਕੋਈ ਟੈਸ਼ਨ ਵੀ ਨਹੀਂ ਹੋਏਗੀ ਮਤਲਬ ਬੰਦਾ ਆਪਣੇ ਅਕੋਰਡਿੰਗ ਨਿਕਲਦਾ ਹੈ ਹਨਾ। ਜਿਵੇਂ ਮਰਜ਼ੀ
ਅੱਛਾ ਉੱਥੋਂ ਟ੍ਰੇਨ ਜਾਂਦੀ ਏ। ਇੱਥੇ
ਹਾਂਜੀ ਹਾਂਜੀ ਟਰੇਨ ਜਾਂਦੀ। ਮੈਂ ਸਰਚ ਕੀਤਾ ਵੀਰ ਜੀ ਮੇਰਾ ਇੱਕ ਭਰਾ ਹੈਗਾ ਆ ਮਤਲਬ ਕਜ਼ਨ ਉਹ ਹਰ ਸਾਲ ਜਾਂਦਾ ਐ। ਉਹਨੇ ਮੈਨੂੰ ਦੱਸਿਆ ਸੀ ਬਈ ਉਹ ਗਏ ਵੀ ਸੀ ਟ੍ਰਰੇਨ 'ਤੇ ਮਤਲਬ ਉਹਨਾਂ ਨੇ ਮੈਨੂੰ ਕਿਹਾ ਸੀ ਬਈ ਤੁਸੀਂ ਨਾ ਫਿਰ ਉਹਨਾਂ ਨੇ ਮੈਨੂੰ ਐਂ ਕਿਹਾ ਉਹਨਾਂ ਨੂੰ ਮੈਂ ਕੋਲ ਉਹਨਾਂ ਨੂੰ ਈ ਕੀਤੀ ਸੀਗੀ ਉਹਨਾਂ ਕੋਲ ਟਾਈਮ ਨਹੀਂ ਐ। ਫਿਰ ਉਹ ਮੈਨੂੰ ਕਹਿੰਦੇ ਵੀ ਮੈਂ ਤੈਨੂੰ ਸ਼ਾਮੀ ਫ਼ੋਨ ਕਰਾਂਗਾ। ਪਰ ਦੇਖੋ ਮੇਰੇ ਘਰ ਦੇ ਸਾਰੇ ਕਹਿੰਦੇ ਕਿ ਨਹੀਂ ਤੂੰ ਪਤਾ ਕਰ ਅਸੀਂ ਜਾਣਾ ਏ ਜਾਣਾ ਏ ਵੀ ਪਤਾ ਲੱਗੇ ਟਿਕਟਾਂ ਨਾ ਮਿਲ ਕੁਛ ਵੇਟਿੰਗ ਦਾ ਵੀ ਚੱਲਦਾ ਬਹੁਤ ਫਿਰ ਮੈਂ ਤਾਂ ਤੁਹਾਨੂੰ ਫੋਨ ਕੀਤਾ ਸੀ। ਮੈਂ ਵੀ ਮੈਂ ਪੁੱਛਾਂ ਭਾਜੀ ਨੂੰ ਬਈ ਤੁਸੀਂ ਦੱਸ ਦੋ ਮੈਨੂੰ ਬਈ ਤੁਸੀਂ ਸਾਡੇ ਨਾਲ ਚਲੋ। ਕਲਿਆਂ ਤਾਂ ਦੇਖੋ ਮੈਨੂੰ ਥੋੜ੍ਹਾ ਉਹ ਅਜੀਬ ਲੱਗਦਾ। ਹੈਨਾ ਵੈਸੇ ਤਾਂ ਦੇਖੋ ਗੁਰੂ ਘਰ ਜਾਂਦੇ ਕੋਈ ਦਿੱਕਤ ਨਹੀਂ ਐ। ਪਰ ਹੁੰਦਾ ਨਾ ਦੇਖੋ ਦੋ ਦਿਨ ਦਾ ਸਫ਼ਰ ਏ ਇੱਕ ਫੈਮਿਲੀ ਨਾਲ ਹੋਏ। ਬੰਦੇ ਦਾ ਥੋੜ੍ਹਾ ਟਾਈਮ ਵਧੀਆ ਨਿਕਲ ਜਾਂਦਾ ਐ ਸਫ਼ਰ ਵਿੱਚ ਹਾਂਜੀ ਅਤੇ ਮੇਰੇ ਮੇੜੇ ਜਿਹੜੇ ਭਾਅ ਜੀ ਨੇ ਉਹ ਵੀ ਦੱਸਦੇ ਸੀਗੇ ਬਈ ਆਪਣਾ ਜਿਵੇਂ ਆਪਾਂ ਦੋ ਦਿਨ ਟ੍ਰੇਨ 'ਚ ਰਹਿੰਦੇ ਹਾਂ ਤੇ ਉੱਥੇ ਮਨਮਾੜ ਦਿੱਲੀ ਐਵੇਂ ਇਸ ਸ਼ਹਿਰਾਂ 'ਚ ਲੰਗਰ
ਹੂੰ
ਮਿਲਦਾ
ਹਾਂਜੀ ਹਾਂਜੀ ਹਾਂਜੀ ਲੰਗਰ ਦੀ ਤਾਂ ਉਥੇ ਕੋਈ ਦਿੱਕਤ ਨੀ ਐ। ਲੰਗਰ ਤੇ ਖੁੱਲਾ ਲੰਗਰ
ਅੱਛਾ ਅੱਛਾ ਹਾਂ ਉਹੀ ਗੱਲ ਨਾ ਵੀਰ ਜੀ ਮੈਨੂੰ ਪੁੱਛਣਾ ਸੀਗਾ ਦੇਖੋ ਹੁਣ ਅਸੀਂ ਫਸਟ ਟਾਈਮ ਜਾਣਾ ਐ। ਤੇ ਮੈਂਖਾ ਦੇਖੋ ਬੱਚੇ ਵੀ ਨੇ ਨਾਲ ਤੇ ਕੋਈ ਦਿੱਕਤ ਨਾ ਹੋਏ ਨਾ। ਦੇਖੋ ਮੈਂ ਦੋ ਦਿਨ ਟ੍ਰੇਨ 'ਚ ਰਹਿਣਾ ਬਾਕੀ ਤਾਂ ਦੇਖੋ ਟਿਕਟ ਦਾ ਵੀ ਆਪਾਂ ਇਹ ਸੋਚਿਆ ਸੀਗਾ ਆਪਾਂ ਥਰਡ ਏ ਸੀ 'ਚ ਕਰਾਵਾਂਗੇ ਦੇਖੋ ਸਲੀਪਰ 'ਤੇ ਅੱਜ ਕੱਲ੍ਹ ਜਰਨਲ ਬਣਿਆ ਪਿਆ।
ਹਾਂਜੀ ਸਹੀ ਗੱਲ ਆ ਜੀ।
ਹੈ ਨਾ ਇਸ ਕਰਕੇ ਦੇਖੋ ਇੱਕ ਦੋ ਮਤਲਬ ਥੋੜ੍ਹੇ ਬਹੁਤ ਬੰਦਾ ਸੇਵਿੰਗ ਕਰ ਲੈਂਣੇ ਆ। ਹਜੇ ਮਹੀਨਾ ਪਿਆ ਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਗਲੇ ਮਹੀਨੇ ਟਿਕਟਾਂ ਹੋਣੀਆਂ। ਹੁਣ ਥੋੜ੍ਹੀ ਬਹੁਤ ਸੇਵਿੰਗ ਕਰ ਲੈਂਣੇ ਆ। ਆਪਾ ਥਰਡ ਏ ਸੀ ਚੱਲਾਂਗੇ। ਵੈਸੇ ਤੁਹਾਡੇ ਕਿੰਨੇ ਮੈਂਬਰ ਹੋਣਗੇ ਵੀਰ ਜੀ।
ਸਾਡੇ ਹੋ ਜਾਣਗੇ ਅ ਪੰਜ ਕੁ ਮੈਂਬਰ ਹੋਣਗੇ।
ਅੱਛਾ। ਹਾਂ ਸਾਡੇ ਵੀ ਵੀਰ ਜੀ ਪੰਜ ਮੈਂਬਰ ਹੀ ਨੇ। ਦੋ ਮੇਰੇ ਭਰਾ ਨੇ ਬਾਕੀ ਮੰਮੀ -ਪਾਪਾ ਅਸੀਂ ਪੰਜ ਵੀ ਹੋਵਾਂਗੇ, ਤੇ ਬਾਕੀ ਜਿਹੜੇ ਸਾਡੇ ਅਤੇ ਮੇਰੀ ਸਿਸਟਰ ਹੈਗੇ ਨੇ ਨਾ, ਉਹਨਾਂ ਦੇ ਬੱਚੇ ਵੀ ਨੇ ਛੋਟੇ, ਬੱਚਿਆਂ ਦੀ ਤਾਂ ਦੇਖੋ ਟਿਕਟ ਨਹੀਂ ਲੱਗਦੀ, ਹੈਨਾ‌।
ਹਾਂ ਨਹੀਂ ਲੱਗਦੀ ਐ, ਪੰਜ ਸਾਲ ਤੋਂ ਉੱਪਰ
ਹਾਂਜੀ, ਨਹੀਂ ਇੱਕ ਢਾਈ ਸਾਲ ਦਾ ਤੇ ਇੱਕ ਪੰਜ ਸਾਲ ਦਾ, ਤੇ ਦੇਖੋ ਪੰਜ ਸਾਲ ਪਰਸੋਂ ਚੱਲ ਰਿਹਾ। ਉਹਦੀ ਟਿਕਟ 'ਤੇ ਆਪਾਂ ਰ ਦੇਖ ਲਵਾਂਗੇ ਨਾ।
ਹਾਂਜੀ- ਹਾਂਜੀ, ਉਦੋਂ ਆਪਾਂ ਮੌਕੇ ਤੇ ਦੇਖ ਲਵਾਂਗੇ। ਹਾਂਜੀ- ਹਾਂਜੀ, ਹੂੰ।
ਪਰਿਵਾਰ ਸਭ ਵਧੀਆ?
ਹਾਂ ਸਭ ਵਧੀਆ।
ਤੇ ਵੀਰ ਜੀ ਇਸ ਵਾਰ, ਇਸ ਵਾਰ ਸਾਡੇ ਇੱਧਰੋਂ ਦੀ ਯਾਤਰਾ ਗਈ ਸੀਗੀ, 'ਹੇਮਕੁੰਟ ਸਾਹਿਬ'। ਤੁਸੀਂ ਗਏ ਸੀ‌‌?
ਹਾਂਜੀ- ਹਾਂਜੀ। ਨਾ ਮੈਂ ਨਹੀਂ ਗਿਆ ਇਸ ਵਾਰ, ਹਾਂਜੀ ਉਥੇ ਨਾ ਰਸ ਹਾਂ ਮੈਂ ਇੱਕ ਵਾਰ 'ਹੇਮਕੁੰਟ ਸਾਹਿਬ' ਗਿਆ ਜੀ।
ਅੱਛਾ -ਅੱਛਾ, ਤੇ ਵੀਰ ਜੀ ਉੱਧਰ 'ਹੇਮਕੁੰਟ ਸਾਹਿਬ'। ਕਿੰਨੇ ਦਿਨ ਲੱਗਦੇ ਨੇ ਜਿਵੇਂ ਮੰਨ ਲਓ, ਦੇਖੋ ਇਸ ਸਾਲ ਤੇ ਮੈਂ ਨਹੀਂ ਜਾ ਸਕਦਾ। ਕਿਉਂਕਿ ਇਸ ਸਾਲ ਦੇਖੋ, ਅਸੀਂ ਹਜ਼ੂਰ ਸਾਹਿਬ ਦਾ ਬਣਾ ਰਹੇ ਹਾਂ ਨਾ, ਤੇ ਅਗਲੇ ਸਾਲ ਹੇਮਕੁੰਟ ਸਾਹਿਬ ਚੱਲਾਂਗੇ। ਤੇ ਤੁਸੀਂ ਮੈਨੂੰ ਦੱਸ ਦਿਓ ਜਰਾ, ਉੱਧਰ ਦਾ ਕੀ ਹਿਸਾਬ ਵੀਰ
ਉੱਧਰ ਵੀ ਤਾਂ ਫਿਰ ਲਾ ਦਿੱਤਾ।
ਅੱਛਾ -ਅੱਛਾ।
ਬਾਕੀ ਹੋਗੀ ਚੜਾਈ, ਤੇ ਉਦੇ ਤੇ
ਹਾਂਜੀ। ਹਾਂਜੀ -ਹਾਂਜੀ।
ਪਾਣੀ ਦਿਨ ਪਤੇ ਰਿਸ਼ੀਕੇਸ਼ ਚਲੋ।
ਅੱਛਾ -ਅੱਛਾ।
ਫਿਰ ਤੋਂ ਪਾਣੀ
ਹਾਂ ਕੋਈ ਨਹੀਂ ਵੀਰ ਜੀ ਉੱਧਰ ਦਾ ਵੀ ਬਣਾ ਲਾਂਗੇ। ਤੁਸੀਂ ਹੁਣ ਨਾ, 'ਹਜ਼ੂਰ ਸਾਹਿਬ' ਦੀ ਆਪਾਂ ਤਿਆਰੀ ਕਰਨੇ ਹਾਂ। ਤੇ ਫਿਰ ਮੈਂ ਸ਼ਾਮੀ ਆਵਾਂਗਾ ਨਾ ਤੁਹਾਡੇ ਉੱਧਰ, ਫੇਰ ਤੁੰ ਤੁਹਾਨੂੰ ਫੋਨ ਕਰ ਦਾਂਗਾ। ਤੁਸੀਂ ਆ ਜਾਣਾ, ਤੇ ਆਪਾਂ ਜਰਾ ਟਿਕਟ ਵਗੈਰਾ ਦਾ ਪੁੱਛਣ ਚੱਲਾਂਗੇ ਹਨਾ, ਆਪਾਂ ਨਾ ਦੇਖੋ ਸਟੇਸ਼ਨ ਤੋਂ ਨਹੀਂ ਕਰਾਉਣੀ ਟਿਕਟ, ਕਿਉਂਕਿ ਮੈਂ ਤੁਹਾਨੂੰ ਦੱਸਾਂ ਬੜੀਆਂ ਲਾਈਨ ਲੰਬੀਆਂ ਹੁੰਦੀਆਂ ਜੇ, ਆਪਾਂ ਪੰਜਾਹ- ਪੰਜਾਹ ਰੁਪਏ ਫਾਲਤੂ ਦੇ ਕੇ ਏਜੰਟ ਤੋਂ ਕਰਾ ਲਵਾਂਗੇ, ਸਾਡੇ ਇੱਥੇ ਹੈਗੇ ਆ ਏਜੰਟ ਦੋ- ਤਿੰਨ, ਇੱਕ ਪਰਿਕਰਮਾ ਟਰੈਵਲਸ ਆ। ਇੱਕ ਹੋਰ ਆ ਇੱਥੇ, ਆਪਾਂ ਉੱਥੋਂ ਕਰਾ ਲਾਂਗੇ ਟਿਕਟ।
ਠੀਕ- ਠੀਕ -ਠੀਕ- ਠੀਕ।
ਹਨਾ ਵੀਰ ਜੀ, ਤੇ ਵੀਰ ਜੀ ਅਗਰ ਦੇਖਿਆ ਜਾਏ। ਤੁਸੀਂ ਮੌਸਮ ਦਾ ਦੱਸੋ? ਉੱਧਰ ਮੌਸਮ ਕਿਵੇਂ ਹੁੰਦਾ?
ਮੌਸਮ ਤੇ, ਬਾਰਾਂ ਮਹੀਨੇ ਇੱਕੋ ਜੋ ਜਿਹਾ ਮੌਸਮ ਹੈ, ਵਧੀਆ ਗਰਮ ਮੌਸਮ ਹੈ, ਠੰਢ ਨੀ ਹੈਗੀ।
ਅੱਛਾ, ਮਤਲਬ ਏ ਸੀ ਉੱਥੇ ਬਾਰ੍ਹਾਂ ਮਹੀਨੇ ਚੱਲਦੇ ਨੇ?
ਹਾਂਜੀ।
ਮੈਂ ਕਿਹਾ ਵੀਰ ਜੀ, ਏ ਸੀ ਉੱਥੇ ਬਾਰ੍ਹਾਂ ਮਹੀਨੇ ਚੱਲਦੇ ਨੇ?
ਹਾਂਜੀ ਬਾਰਾਂ ਮਹੀਨੇ, ਰਾਤ ਵੇਲੇ ਵੀ ਏ ਸੀ।
ਅੱਛਾ, ਤੇ ਏ ਸੀ ਰੂਮ ਏ ਸੀ ਰੂਮ ਕਿੰਨੇ ਤੱਕ ਦੇ ਹੁੰਦੇ ਵੀਰ ਜੀ ਉੱਥੇ ਜੀ ਮੰਨ ਲੋ ਨੋਨ ਏ ਸੀ ਲੈਣਾ ਹੋਏ।
ਏ ਸੀ ਰੂਮ ਐ ਉੱਥੇ ਤੁਹਾਡਾ ਚਾਰ ਸੌ ਰੁਪਏ ਦਾ।
ਅੱਛਾ - ਅੱਛਾ।
ਹਾਂਜੀ, ਤੇ ਨੋਨ ਏਸੀ ਰੂ
ਅੱਛਾ - ਅੱਛਾ ਹਾਂ ਉਹੀ ਐ ਨਾ ਦੇਖੋ ਆਪਾਂ ਚਾਰ ਸੌ ਰੁਪਏ ਏ ਤਾਂ ਦੇਖੋ ਕੋਈ ਨੀ ਟਾਈਮਜ਼ ਲਈ।
ਹਾਂਜੀ।
ਹਾਂਜੀ ਕੋਈ ਨਾ ਵੀਰ ਜੀ ਫੇਰ ਤੁਸੀਂ ਇੱਕ ਕੰਮ ਕਰਨਾ ਤੁਸੀਂ ਜਦੋਂ ਵੀ ਸ਼ਾਮੀ ਫ੍ਰੀ ਹੋਵੋਗੇ ਨਾ ਤੇ ਮੈਨੂੰ ਦੱਸ ਦੇਣਾ ਫਿਰ ਮੈਂ ਉਸੇ ਟਾਈਮ ਤੁਹਾਡੇ ਕੋਲ ਆਵਾਂਗਾ।
ਠੀਕ ਐ ਠੀਕ ਚਲੋ ਠੀਕ ਏ ਫਿਰ। ਤੇ
ਠੀਕ ਏ ਵੀਰ ਜੀ ਸਾਸਰੀ ਕਾਲ।
ਓਕੇ। ਸਾਸਰੀ ਕਾਲ ਜੀ।